ਹੈਲੋ, ਸਤਿ ਸ਼੍ਰੀ ਅਕਾਲ ਜੀ ਕੀ ਹਾਲ- ਚਾਲ ਜੀ।
ਵਧੀਆ ਜੀ, ਵਧੀਆ ਠੀਕ ਹੈ, ਤੁਸੀਂ ਸੁਣਾਓ ਕਿੱਦਾਂ ਠੀਕ ਹੋ?
ਹੋਰ ਤੁਸੀਂ ਸੁਣਾਓ ਕਿੱਦਾਂ ਠੀਕ -ਠਾਕ?
ਹਾਂਜੀ -ਹਾਂਜੀ।
ਹਾਂਜੀ- ਹਾਂਜੀ।
ਹਾਂਜੀ। ਅੱਜ ਦਾ ਵਿਸ
ਅੱਜ ਦਾ ਆਪਣਾ, ਆਪਣਾ ਅੱਜ ਦਾ ਵਿਸ਼ਾ ਹੈਗਾ ਯਾਤਰਾ ਤੇ।
ਠੀਕ ਹੈ ਜੀ।
ਹਾਂਜੀ- ਹਾਂਜੀ ਤੁਸੀਂ ਕਿੱਥੇ ਦੀ ਯਾਤਰਾ ਕੀਤੀ?
ਅਸੀਂ ਨਾਨਕਸਰ ਦੀ। ਯਾਤਰਾ ਕੀਤੀ। ਹਰ ਸਾਲ ਜਾਈਦਾ ਬਰਸੀ ਦੇ ਬਾਬਾ ਜੀ ਤੇ।
ਹਾਂਜੀ- ਹਾਂਜੀ।
ਹਾਂਜੀ ਬਾਬਾ ਨਿਧਾਨ, ਬਾਬਾ ਨੰਦ ਸਿੰਘ ਜੀ ਦੀ ਬਰਸੀ ਹੁੰਦੀ ਹੈ। ਕੋਈ ਉੱਥੇ ਜਾਈਦਾ ਨਾਨਕਸਰ ਹੋਰ ਅਗਸਤ ਮਹੀਨੇ।
ਜਿੱਦਾਂ ਹੁਣ ਅਸੀਂ ਵੀ ਜਦੋਂ ਗਏ ਸੀ ਹਜ਼ੂਰ ਸਾਹਿਬ ਗਏ ਸੀ। ਅਸੀਂ ਦੋਨੇ, ਤਿੰਨੇ ਫੈਮਲੀਆਂ ਰਲ ਕੇ ਗਏ ਸੀ।
ਹਾਂਜੀ- ਹਾਂਜੀ।
ਹਾਂ, ਜਦੋਂ ਦੋ ਅਸੀਂ ਦੋਨੇ, ਤਿੰਨੇ ਫੈਮਲੀਆਂ ਰਲ ਕੇ ਗਏ ਸੀ। ਹਾਂਜੀ- ਹਾਂਜੀ ਫੇਰ ਅਸੀ ਦੋਵੇਂ, ਤਿੰਨ ਫੈਮਲੀਆਂ ਰਲ ਕੇ ਗਏ ਬੜਾ ਮਜ਼ਾ ਆਇਆ। ਇੱਥੋਂ ਅਸੀਂ ਅ ਆਪਣੀ ਗੱਡੀ ਤੇ ਅਸੀਂ ਅਨੰਦਪੁਰ ਸਾਹਿਬ ਗਏ। ਅਨੰਦਪੁਰ ਸਾਡੀਆਂ ਸਾਰੀਆਂ ਦੋਵੇਂ, ਤਿੰਨੇ ਫੈਮਲੀਆਂ ਅ ਸੀਂ ਰਲ ਕੇ ਗਏ ਸੀ। ਉੱਥੇ ਅੱਗੋਂ ਟ੍ਰੇਨ ਤੇ ਗਏ ਬੜਾ ਮਜ਼ਾ ਆਇਆ।
ਹਾਂਜੀ।
ਹਾਂਜੀ -ਹਾਂਜੀ। ਫੇਰ ਅਸੀਂ ਸ ਸਾਰਿਆਂ ਨੇ ਛੇ- ਸੱਤ ਦਿਨ ਰਹੇ। ਉਥੇ ਘੁੰਮੇ ਫਿਰੇ।
ਹਾਂਜੀ।
ਸੱਚਖੰਡ ਰਹੇ ਹ ਅਸੀਂ।
ਅੱਛਾ ਜੀ।
ਹਾਂਜੀ- ਹਾਂਜੀ ਉੱਥੇ ਸਾਰੇ ਉਹਨਾਂ ਨੇ ਗੁਰਦੁਆਰੇ ਘੁੰਮੇ ਦਿਖਾਏ। ਤੇ, ਨਾ ਨਾਨਕ ਜੀਰੇ ਵੀ ਗਏ ਸੀ। ਓਥੇ ਵੀ ਇਨਾਂ ਨੇ ਸਾਰਾ ਦਖਾਇਆ- ਦਖੂਇਆ ਸਾਨੂੰ। ਪਰ ਛੇ- ਸੱਤ- ਸੱਤ ਦਿਨ ਰਏਂ। ਬੜਾ ਮਜ਼ਾ ਆਇਆ ਪਤਾ ਨੀ ਲੱਗਦਾ ਛੇ ਸੱਤ ਦਿਨ ਕੇੜੇ ਮਿੰਟਾਂ' ਚ ਨੰਗਗੇ।
ਹਾਂਜੀ
ਹਾਂਜੀ ਹਾਂਜੀ
ਹਾਂਜੀ ਸਾਡੇ ਕੋਲੋਂ ਵੀ ਏਥੋਂ ਇੱਕ ਦਿਨ ਬੱਸ ਗਈ ਸੀ। ਹੋ ਗਿਆ ਥੋੜ੍ਹਾ ਜਿਆ ਟਾਈਮ। ਅਸੀਂ ਦਰਬਾਰ ਸਾਹਿਬ ਗਏ। ਦਰਬਾਰ ਸਾਹਿਬ ਤੋਂ ਅੱਗੋਂ ਅਸੀਂ ਤਰਨ ਤਾਰਨ ਸਾਹਿਬ ਚਲ ਗਏ। ਓਥੇ ਬੀਬੀ ਵੀਰੋ ਜੀ ਦਾ ਗੁਰਦੁਆਰਾ ਅਸੀਂ ਉੱਥੇ ਚਲ ਗਏ। ਸੰਗਤ ਸਾਰੀ ਸੀ ਬੱਸ ਵਿੱਚ ਕਾਫੀ ਸੰਗਤ ਸੀ ਬੋਤ ਵਧੀਆ ਬੋਤ ਆਨੰਦ ਆਇਆ। ਬੋਤ ਵਧੀਆ ਲੱਗਾ ਸਾਰੇ ਦਰਸ਼ਨ ਮੇਲੇ ਸਾਰੇ ਸ਼ੀਦਾਂ ਦਾ ਗੁਰਦੁਆਰਾ- ਭਾਈ ਸ਼ਾਲੋ ਜੀ ਦਾ ਟੋਭਾ ਅੰਮ੍ਰਿਸਰ ਅਸੀਂ ਸਾਰੇ ਗੁਰਦੁਆਰੇ ਅਸੀਂ- ਘੁੰਮੇ ਓਥੇ ਦੇਖੇ। ਰਾਮਸਰ ਗੁਰਦੁਆਰਾ ਜਿਵੇਂ ਲਾਗੇ ਲਾਗੇ- ਜਿੰਨੇ ਗੁਰਦੁਆਰੇ ਆ ਨਾ ਨਾਲ -ਨਾਲ। ਅਸੀ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ। ਤੇ ਦਰਬਾਰ ਸਾਹਿਬ ਦੇ ਲਾਗੇ। ਹਾਂਜੀ ਦਰਬਾਰ ਸਾਹਿਬ ਦੇ ਨਾ ਜੋ- ਆਪਾਂ ਬਾਰਲੇ ਪਾਸੇ ਜਾਂਨੇ ਆਂ ਓਥੇ ਬਾਬਾ ਸ੍ਰੀ ਚੰਦ ਜੀ ਦਾ ਛੋਟਾ- ਕਯਾ ਸਥਾਨ ਬਣਿਆ ਹੋਇਆ, ਉੱਥੇ ਬਹੁਤ ਘੱਟ ਸੰਗਤ ਨੂੰ ਪਤਾ ਬਹੁਤ ਘੱਟ ਸੰਗਤ ਦਰਸ਼ਨ ਕਰਨ ਜਾਂਦੀ, ਉੱਥੇ ਵੀ ਜੋ ਕਿਤੇ ਜਾਓਗੇ ਤੋ ਫੇਰ ਦਰਸ਼ਨ ਕਰਕੇ ਆਇਓ। ਤੁਸੀਂ ਹਾਂਜੀ ਬਾਬਾ ਸ਼੍ਰੀ ਚੰਦ ਜੀ, ਹਾਂਜੀ ਬਾਬਾ ਸ਼੍ਰੀ ਚੰਦ ਜੀ ਦਾ ਵੀ ਤੁਸੀਂ ਕਦੇ ਗਏ, ਮੈਨੂੰ ਵੀ ਏਦਾਂ ਹੀ ਕਿਸੇ ਨੇ ਦੱਸ ਸਿਆਸੀ ਤੇ ਫਿਰ ਅਸੀਂ ਜਾ ਕੇ ਆਏ ਸੀਗੇ, ਮਹਾਰਾਜ ਦੇ ਦਰਸ਼ਨ ਤੇ ਬਾਬਾ ਨੰਦ ਉਦੇ ਸ਼੍ਰੀ ਚੰਦ ਜੀ ਦੇ ਕਰਕੇ
ਹਾਂਜੀ- ਹਾਂਜੀ ਜਿੱਦਾਂ ਹੁਣ ਅਸੀਂ ਅੱਗੇ ਛੁੱਟੀਆਂ ਸੀ। ਬੇਟੇ ਕੋਲ ਗੁੜਗਾਂਓ ਗਏ ਸੀ, ਫਿਰ ਉਹਨੇ ਸਾਰਾ ਹੀ ਸਾਨੂੰ ਦਿੱਲੀ ਗੁਰਦੁਆਰੇ ਘੁਮਾਏ ਸ਼ੀਸ਼ ਗੰਜ ਬੰਗਲਾ ਸਾਹਿਬ ਉੱਥੇ ਅਲੱਗ- ਅਲੱਗ ਗੁਰਦੁਆਰੇ ਉਹਨੇ ਸਾਰੇ ਘੁੰਮਾਏ ਹੈ ਸਾਨੂੰ। ਤੇ ਫੇਰ ਸਾਨੂੰ ਜੈਪੁਰ ਲੈ ਗਿਆ। ਘੁਮਾਉਣ ਉੱਥੇ ਉਹਨੇ ਸਾਰਾ ਹਾਨੂੰ ਘੁਮਾਇਆ ਫਰਾਇਆ। ਅੱਗੜਗਾਉ ਸਾਰਾ ਉਹਨੇ ਘੁਮਾਇਆ ਫਿੜਾਇਆ ਬੜਾ ਮਜ਼ਾ ਆਇਆ ਸਾਰਿਆਂ ਨੇ ਬੜਾ ਇੰਜੋਏ ਕੀਤਾ, ਅਪਣੇ ਪਰਿਵਾਰ ਦੇ ਨਾਲ।
ਹਾਂਜੀ, ਪਰਿਵਾਰ ਦੇ ਨਾਲ ਤਾਂ, ਉੱਦਾਂ ਵੀ ਬੜਾ ਮਜ਼ਾ ਆਂਦਾ। ਪਰਿਵਾਰ ਨਾਲ ਤੇ ਓਦਾਂ ਵੀ ਵਧੀਆ ਲੱਗਦਾ, ਕਿਤੇ ਵੀ ਯਾਤਰਾ ਕਰਨੀ ਹੋਵੇ ਆਪਣੇ ਹੋਣ ਦੋ ਚਾਰ ਜਾਣੇ ਵਧੀਆ ਲੱਗਦਾ ਏ, ਹਾਂਜੀ ਓਪਰਾ ਪਨ ਨੀ ਹੁੰਦਾ ਫੇਰ ਆਪਣੇ ਹੁੰਦੇ ਆ ਸਾਰੇ, ਉਹ ਘਰ ਵਾਲੀ ਫੀਲਿੰਗ ਜੀ ਆਉਂਦੀ ਹੈ ਫਿਰ।
ਹਾਂਜੀ- ਹਾਂਜੀ।
ਹੂੰ।
ਹਾਂਜੀ- ਹਾਂਜੀ।
ਹਾਂਜੀ, ਹੋਰ ਅਸੀਂ ਇੱਕ ਵਾਰੀ ਇੱਧਰ ਗੁਰਦਾਸਪੁਰ ਵੱਲ ਗਏ, ਵੇ ਬਟਾਲਾ। ਗੁਰਦੁਆਰਾ ਬਟਾਲੇ ਵੇਖ ਕੇ ਆਏ। ਫਿਰ
ਕੰਧ ਸਾਹਿਬ ਗੁਰਦੁਆਰੇ ਹੀ ਜਾ ਕੇ ਆਏ ਸੀਗੇ।
ਹਾਂਜੀ। ਜਿੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਨਾ, ਕੱਚੀ ਕੰਧ ਸੀਗੀ ਹਜੇ ਵੀ ਹੈਗੀ ਉਹ ਕੱਚੀ ਕੰਧ। ਹਾਂਜੀ- ਹਾਂਜੀ ਬਟਾਲੇ ਜਾ ਕੇ ਆਏ। ਉਹ ਵੀ ਅਸੀਂ ਸੰਗਤ ਨਾਲ ਹੀ ਗਏ ਸੀਗੇ।
ਅੱਛਾ- ਅੱਛਾ।
ਹਾਂਜੀ। ਫਿਰ ਅਸੀਂ ਇਹ ਸਾਡੇ ਇੱਥੇ ਨਾ ਜਾਂਦਾ ਸੰਗ ਜਾਂਦਾ ਹੈ ਡੇਰਾ ਬਾਬਾ ਬਾ ਨਾਨਕ
ਹਾਂਜੀ।
ਹਰ ਮਾਰਚ ਮਹੀਨੇ ਜਾਂਦਾ। ਦੋ ਮਾਰਚ ਨੂੰ ਜਾਂਦਾ ਇੱਥੇ ਸਾਡੇ ਕੋਲੋਂ, ਸੰਗ ਜਾਂਦਾ ਡੇਰਾ ਬਾਬਾ। ਬਾਬਾ ਨਾਨਕ। ਫਿਰ ਅਸੀਂ ਉੱਥੇ ਵੀ ਗਏ। ਹਾਂਜੀ ਫਿਰ ਉੱਥੋਂ ਸਾਨੂੰ
ਤੇ ਫੇ-ਫੇਰ ਤੁਸੀਂ ਪੈਦਲ ਹੀ ਸੰਗਣਾ ਜਾਂਦੇ, ਆ ਕਿ ਆਪਣੇ ਗੱਡੀਆਂ ਗੁੱਡੀਆਂ ਤੇ ਜਾਂਨੇ?
ਤੁਰਿਆ ਜਾਵੇ ਉਹਨਾ ਤੁਰ ਲਈਦਾ, ਨਹੀਂ ਤੇ ਫਿਰ ਗੱਡੀ 'ਚ ਬਹਿ ਜਾਈਦਾ। ਹਾਂਜੀ। ਜਿਨਾਂ ਦੀਆਂ ਸੁਖਨਾ ਹੁੰਦੀਆਂ ਨੇ ਉਹ ਲੋਕੀ ਤੁਰ ਕੇ ਜਾਂਦੇ ਆ ਨਾ ਫਿਰ। ਤਿੰਨ ਥਾਂ ਸਟੋਵ ਹੁੰਦਾ ਚੌਥੇ ਦਿਨ ਪਹੁੰਚਦੇ ਆ।
ਹਾਂਜੀ ਚੌਥੇ ਦਿਨ ਸੰਗਤ ਪਹੁੰਚਦੀ ਹੈ, ਤੇ ਅਸੀਂ ਫਿਰ ਕਿਸੇ ਵੇਲੇ ਜੇ ਸਾਨੂੰ ਉਕਾਾਲ ਈ ਹੋਵੇ, ਫਿਰ ਅਸੀਂ ਜਿਵੇਂ ਸੰਗਤ ਦੇ ਨਾਲ ਜਿੰਨਾ ਕੁ ਤੁਰਨਾ, ਥੋੜ੍ਹਾ ਜਿਹਾ ਤੁਰ ਕੇ ਫੇਰ ਆਪਣੀ ਗੱਡੀ ਚ ਅਹੀ ਮੱਥਾ ਪਹਿਲਾਂ ਹੀ ਟੇਕ ਕੇ ਤੇ ਆ ਜਾਈਦਾ।
ਅੱਛਾ ਜੀ।
ਹਾਂਜੀ।
ਚਲੋ ਵਧੀਆ-ਵਧੀਆ। ਨਾਲੇ ਸਾਰਿਆਂ ਨਾਲ ਫੇਰ ਏਦਾਂ ਪੳ-ਨਾਲ ਦਰਸ਼ਨ ਹੋ ਜਾਂਦੇ। ਕੱਲੇ ਬੰਦੇ ਨੂੰ ਔਖਾ ਹੁੰਦਾ ਹੈ, ਤਾਂ ਸਾਰਿਆਂ ਦੇ ਨਾਲ ਬੜਾ ਮਜ਼ਾ ਆਉਂਦਾ ਹੈ। ਕੋਈ ਥਕ ਕਾਅ ਵਡਨੀ, ਕੁਛ ਨੀ ਪਤਾ ਲੱਗਦਾ ਹੈ।
ਤੇ ਨਾਲ ਹੀ ਉੱਥੇ ਫਿਰ ਪਾਕਿਸਤਾਨ ਦਾ ਬਾਰਡਰ ਹੈਗਾ ਏ। ਫੇਰ ਅਸੀਂ ਉੱਥੋਂ ਉਹ ਵੀ ਵੇਖ ਕੇ ਫਿਰ ਉੱਥੋਂ, ਗੁਰਦੁਆਰਾ ਸਾਹਿਬ ਪਾਕਿਸਤਾਨ ਦਾ ਸਾਫ਼ ਉੱਥੋਂ ਦਿਖਦਾ ਹੈ।
ਹਾਂਜੀ-ਹਾਂਜੀ।
ਹਾਂਜੀ, ਉਹ ਵੀ ਅਸੀਂ ਫਿਰ ਉੱਥੋਂ ਦਰਸ਼ਨ ਕਰਕੇ ਆਈਦੇ ਬਾਰਡਰ ਤੋਂ
ਹਾਂਜੀ
ਬਾਰਡਰ ਵੇਖ ਕੇ ਆਈ ਦਾ।
ਹਾਂਜੀ।
ਬਹੁਤ ਵਧੀਆ ਲੱਗਦਾ, ਬਹੁਤ ਵਧੀਆ ਲੱਗਦਾ।
ਅੱਛਾ-ਅਛ ਚਲੋ, ਅੱਛਾ ਜੀ।
ਹਾਂਜੀ।
ਹਾਂਜੀ, ਜਿੱਦਾਂ ਫਿਰ ਅਹੀ ਅੱਗੇ ਜੋ ਬੱਚੇ ਛੋਟੇ ਸੀ ਅਸੀਂ ਲੋਜੀ, ਲੈ ਗਏ ਸੀ ਬੱਚਿਆਂ ਨੂੰ ਘੁਮਾਉਣ ਵਾਸਤੇ।
ਹਾਂਜੀ।
ਬੱਚਿਆਂ ਨੂੰ ਡਲਉਜੀ ਲੈ ਗਏ ਸੀ ਘਮਾਉਣ ਵਾਸਤੇ। ਉੱਥੇ ਵੀ ਤੇ ਰਹੇ ਅਹੀ ਤਿੰਨ ਚਾਰ ਦਿਨ।
ਹਾਂਜੀ।
ਹਾਂਜੀ। ਫਿਰ ਉੱਥੇ ਵੀ ਬੜਾ ਮਜ਼ਾ ਆਇਆ। ਅਸੀਂ ਦੋਵੇਂ ਤਿੰਨੇ ਫੈਮਲੀਆਂ ਗਈਆਂ ਅਸੀਂ। ਉੱਥੇ ਰਹੇ, ਤਿੰਨ-ਚਾਰ ਦਿਨ ਰਹੇ ਆ। ਹਂ ਹਾਂਜੀ।
ਪਰਿਵਾਰ ਨਾਲ ਤੇ ਕਿਤੇ ਵੀ ਚੱਲ ਜਾਈਏ ਵਧੀਆ ਹੀ ਲੱਗਦਾ ਹੈ ਜੀ। ਪਰਿਵਾਰ ਨਾਲ ਕਿਤੇ ਵੀ ਚੱਲ ਜੀ ਉਹ ਬਹੁਤ ਵਧੀਆ ਲੱਗਦਾ ਪਰਿਵਾਰ ਨਾਲ।
ਹਾਂਜੀ ਹਾਂਜੀ ਅਸੀ-ਅਸੀਂ ਬਹੁਤੇ ਆਪਸ ਵਿੱਚ ਪਰਿਵਾਰ ਨਾਲ ਹੀ ਇਕੱਠੇ ਜਾਂਦੇ ਹਾਂ। ਜਿੱਥੇ ਜਿਥੇ ਜਾਈਏ, ਕੱਠੇ ਈ ਜਾਈਦਾ ਹੈਗਾ ਵੇ।
ਬਹੁਤ ਵਧੀਆ।
ਤੇ ਜੇ ਜਿੱਦਾਂ ਹੁਣ ਏਹ ਨਾਨਕ ਸਾਹਿਬ ਨਾਨਕਸਰ ਵੀ ਗਏ, ਉਹ ਵੀ ਬੜਾ ਦੇਖ ਖਨਾਲਾ ਗੁਰਦੁਆਰਾ ਉਹ ਵੀ ਬੜਾ ਵਧੀਆ ਲੱਗਦਾ। ਹਾਂਜੀ, ਹਾਂਜੀ। ਤੁਸੀਂ ਗਏ ਆ ਨਾਨਕਸਰ?
ਹਾਂਜੀ ਉੱਥੇ ਲਾਗੇ ਮੈਂ ਧਿਆਨਾ ਸਾਹਿਬ ਗੁਰਦੁਆਰਾ ਏ, ਉੱਥੇ ਪੂਰੀ ਅਰਦਾਸ ਜਿੱਦਾਂ ਬਣੀ ਹੋਈ ਐ। ਜਿੱਦਾਂ ਗੁ, ਜਿੱਦਾਂ ਗੁਰੂ ਮਹਾਰਾਜ ਦੇ ਅਰ ਅਰਦਾਸ ਲਿਖੀ ਐਨਾਂ, ਓਦਾਂ ਓਦਾਂ ਹੀ ਸਾਰੀ ਅਰਦਾਸ ਬਣੀ ਹੋਈ ਐ। ਬਹੁਤ ਸੋਹਣੇ ਇਦਾਂ ਲੱਗਦੈ, ਜਿਵੇਂ ਉਹ ਬੁੱਤ ਹੁਣੇ ਹੀ ਬੋਲਣ ਲੱਗੇ ਐ। ਓਦਾਂ ਹੀ ਮਾਵਾਂ ਦੇ ਗਲਿਆਂ ਚ ਹਾਰ ਪੁਵਾਏ ਪੰਜ ਪਿਆਰੇ, ਉਦਾਂ ਹੀ ਫਿਰ ਚਾਰ ਸਾਹਿਬਜ਼ਦੇ ਉੱਦਾਂ ਈ। ਚਾਲੀ ਮੁਕਤੇ ਉੱਦਾਂ ਹੀ ਬਣਾਏ ਆ, ਮਤੀ ਸ ਦਾਸ ਸਤੀ ਦਾਸ। ਸਾਰੀ ਅਰਦਾਸ, ਸੰਪੂਰਨ ਅਰਦਾਸ ਇੱਦਾਂ ਹੀ ਬਣੀ ਹੋਈ ਐ। ਨਾਲ ਬਕੈਤਾ ਲਿਖੀ ਹੋਈ ਏ, ਤੇ ਨਾਲ ਹੀ ਜਿੱਦਾਂ-ਜਿੱਦਾਂ ਅਹ ਕਰਦੇ ਆ ਅਰਦਾਸ ਓਦਾਂ-ਓਦਾਂ ਹੀ ਬਣਿਆ ਹੋਇਆ। ਉਹ ਇੱਦਾਂ ਲੱਗਦਾ ਜਿਵੇਂ ਹਕੀਕਤ ਈ ਹੁੰਦੀ ਐ। ਵੇਖ ਕੇ ਤਾਂ ਮਨ ਬੜਾ ਬਰਾਗ ਆਉਂਦਾ ਏ, ਵੀ ਆ ਜੇ ਸਾਡੇ ਗੁਰੂ ਮਹਾਰਾਜ ਨੇ ਇੰਨੀਆਂ ਤੰਗੀਆਂ ਭੇਜੀਆਂ ਸਾਡੇ ਗੁਰੂ ਮਹਾਰਾਜ ਨੇ ਏਦਾਂ, ਇੰਨਾ ਕੀਤਾ ਏਦਾਂ
ਹਾਂਜੀ ਹਾਂਜੀ।
ਹਾਂਜੀ ਬਹੁਤ ਵੇਖ
ਹਾਂਜੀ ਹਾਂਜੀ।
ਉਹੀ ਫੀਲਿੰਗ ਪੂਰੀ ਓਦਾਂ ਹੀ ਆਉਂਦੀ ਐ, ਜਿੱਦਾਂ ਵੀ ਸੱਚੀ ਅਸੀਂ ਦੇਖਦੇ ਹੀ ਪਏ ਆਂ। ਜਿੱਦਾਂ ਰੋਜ਼ ਅਰਦਾਸ ਸੁਣਦੇ ਆਂ ਨਾਂ। ਕਰਦੇ ਆਂ। ਮੈਂ ਉੱਥੇ ਜਾਂਣੇ ਆਂ, ਪੂਰਾ ਇੱਦਾਂ ਹੀ ਲੱਗਦਾ ਫਿਰ
ਠੀਕ ਐ, ਠੀਕ ਐ।
ਤੁਸੀਂ ਗਏ ਹੋ ਕਦੀ ਉੱਥੇ
ਅਸੀਂ ਨਾਨਕ ਸਾਰ ਗਏ ਆਂ, ਅਸੀਂ ਅੱਜ ਜਿਹੜੇ ਗੁਰ ਦੁਆਰਿਆਂ ਆਸੇ-ਪਾਸੇ ਨੀਂ ਗਏ, ਇਕੱਲੇ ਨਾਨਕ ਸਾਰੇ ਹੀ ਅਸੀਂ ਤੇ ਗਏ।
ਠੀਕ ਐ, ਉੱਥੇ ਫੇਰ ਇੱਕ ਤੇਰਾਂ ਮੰਜਲੀ ਗੁਰਦੁਆਰਾ ਏ, ਉਹ ਵੀ ਉੱਥੇ ਲਾਗੇ ਥੋੜ੍ਹੀ ਜਿਹੀ ਦੂਰੀ ਤੇ ਏ, ਤੇਰਾਂ ਮੰਜਲੀ ਗੁਰਦੁਆਰਾ ਉਹ ਵੀ ਬਹੁਤ ਸੋਹਣਾ ਗੁਰਦੁਆਰਾ। ਹਂ, ਹਂ। ਹਾਂਜੀ ਉਹ ਵੀ ਬਹੁਤ ਸੋਹਣਾ ਗੁਰਦੁਆਰਾ
ਠੀਕ ਏ, ਠੀਕ ਏ, ਜਿੱਦਾਂ ਹੁਣ ਅਸੀਂ ਜ ਬਹੁਤ ਜਿੱਦਾਂ ਦਰਬਾਰ ਸਾਹਿਬ ਜਾਈਦਾ ਉੱਥੇ ਵੀ ਨਾਲ ਸ਼ਹੀਦਾਂ ਦੇ ਗੁਰਦੁਆਰੇ ਚਲ ਜਾਈਦਾ ਉੱਥੇ ਵੀ ਬੜਾ ਮਜਾ ਆਉਂਦਾ ਹੈਗਾ ਵੇ।
ਹਾਂਜੀ ਉਹਦੇ ਲਾਗੇ ਬਾਬਾ ਟਲ ਰਾਏ ਜੀ ਦਾ ਗੁਰਦੁਆਰਾ ਏ। ਜ ਕਹਿੰਦੇ ਬਾਬਾ ਟਲ
ਹਾਂਜੀ, ਜਿੱਦਾਂ ਹੁਣ ਰਾ ਰਾਜ ਜਲਿਆਂ ਵਾਲਾ ਬਾਗ ਆਉਂਦਾ ਏ ਤਾਂ ਫਿਰ ਦੇਖਦੇ ਜਾਈਦਾ ਹੁੰਦਾ ਸਾਰਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਹਾਂਜੀ।
ਹਂ, ਹਾਂਜੀ ਹਾਂਜੀ, ਗਏ ਹੋਏ ਆਂ ਅਸੀਂ ਵੀਂ ਅਸੀਂ ਵੀ ਵੇਖਿਆ ਹੋਇਆ।
ਅੱਛਾ ਜੀ, ਅੱਛਾ ਜੀ।
ਹਾਂਜੀ।
ਤੇ ਦਰਬਾਰ ਸਾਹਿਬ ਜਾਈਏ। ਉੱਥੇ ਵੀ ਬੜਾ ਮਜ਼ਾ ਆਉਂਦਾ ਰਾ ਸਵੇਰ ਦਾ ਪ੍ਰੋਗਰਾਮ ਦੇਖਣ ਵਾਲਾ ਹੁੰਦਾ ਬੜਾ ਮਜ਼ਾ ਆਉਂਦਾ ਵਾ। ਜੋ ਹੁੰਦਾ
ਹਾਂਜੀ। ਬਹੁਤ ਵਧੀਆ ਲੱਗਦਾ ਰਾਤ ਦਾ ਤਾਂ ਨਜ਼ਾਰਾ ਉੱਥੇ ਵੇਖਣ ਵਾਲਾ ਹੁੰਦਾ, ਜੇ ਸਵੇਰੇ ਮਹਾਰਾਜ ਪਾਲਕੀ ਕੀ ਲੈ ਕੇ ਆਉਂਦੇ ਹੈ। ਜਾਂ ਜਦੋਂ ਰਾਤ ਨੂੰ ਸੁੱਖ ਆਸਣ ਕਰਕੇ ਆਉਂਦੇ ਹੈ। ਉਦੋਂ ਵੀ ਉਹ ਵੀ ਬਹੁਤ ਵਧੀਆ ਵਖ ਰਖਣ ਵਾਲਾ ਹੁੰਦਾ ਬਹੁਤ ਸੋਹਣਾ, ਸੰਗਤ ਦਾ ਇੰਨਾ ਉਤਸ਼ਾਹ ਹੁੰਦਾ ਹੈ ਬਹੁਤਤਸ਼ ਹਾਂ ਹੁੰਦਾ ਏ। ਅਤੇ ਜਦੋਂ ਸਵੇਰੇ ਪਾਲਕੀ ਸਾਹਿਬ ਆਉਂਦੇ ਉਦੋਂ ਨਗਾਰੇ ਵੱਜਦੇ ਹੈ। ਬਹੁਤ ਵਧੀਆ ਲੱਗਦਾ ਇੱਦਾਂ ਜਿਵੇਂ ਸਵਰਗ ਦਾ ਝੂਟਾ ਹੁੰਦਾ ਇੱਦਾਂ ਹੁੰਦਾ ਏ। ਸਵਰਗ ਵੀ ਹੀ ਇੱਕ ਲੱਗਦਾ। ਪੂਰਾ ਬਹੁਤ ਵਧੀਆ ਲੱਗਦਾ। ਹਾਂਜੀ। ਤੁਸੀਂ ਕਦੀ ਅੰਮ੍ਰਿਤ ਵੇਲਾ ਵੇਖਿਆ ਉੱਥੇ ਦਰਬਾਰ ਸਾਹਿਬ ਦਾ ਜੋ ਪਾਲਕੀ ਸਾਹਿਬ ਆਉਂਦੀ ਹੈ।
ਅ, ਅਸੀਂ ਗਏ ਸੀ ਪਰ ਅਸੀਂ ਪਹਿਲੋਂ ਹੀ ਆ ਗਏ ਹਾ। ਰਾਤ ਦਾ ਨੀ ਅਸੀਂ ਵੇਖਿਆ।
ਹਾਂਜੀ।
ਅਸੀਂ ਉਹ ਦਾ ਗਯਾਰਾਂ ਗਿਆਰਾਂ ਕੁ ਸਾਢੇ ਗਿਆਰਾਂ ਵਜੇ ਆ ਗਏ ਸੀ ਅਸੀਂ ਰਾਤ ਦਾ ਨਹੀਂ ਦੇਖਿਆ ਸੀ ਪ੍ਰੋਗਰਾਮ। ਹਾਂਜੀ, ਸੁਣਿਆ ਤਾਂ ਬਹੁਤ ਹੋਇਆ ਪਰ ਅਸੀਂ ਰਾਤ ਦਾ ਕਦੇ ਦੇਖਿਆ ਨੀ ਉੱਥੇ।
ਹਾਂਜੀ, ਰਾਤ ਦਾ ਬਹੁਤ ਵਧੀਆ ਸਵੇਰੇ ਅੰਮ੍ਰਿਤ ਵੇਲਾ ਤਾਂ ਇੰਨਾ ਸੋਹਣਾ ਹੁੰਦਾ ਬਹੁਤ ਸੋਹਣਾ ਹੁੰਦਾ। ਜਦੋਂ ਕੁਵਾਰਡ ਖੁੱਲ੍ਹਦੇ ਆ ਨਾ ਡਿਓੜੀ ਦੇ ਦਰਵਾਜ਼ਾ ਖੋਲਦੇ ਬਹੁਤ ਵਧੀਆ ਸੰਗਤ ਇੱਦਾਂ ਲੱਗੀ ਲੈਣ ' ਪਾਠ ਕਰਦੀ ਕੀਰਤਨ ਕਰਦੀ ਹੈ ਬਹੁਤ ਵਧੀਆ ਹੁੰਦਾ ਹੈ।
ਅੱਛਾ।
ਹਾਂਜੀ, ਚਲੋ ਜੀ ਠੀਕ ਹੈ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ ਵਧੀਆ ਲੱਗਦਾ ਗੱਲਬਾਤ ਕਰਕੇ ਤੁਹਾਡੇ ਨਾਲ ਹਾਂਜੀ।